ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਹੋ?
ਹਾਂਜੀ ਵਧੀਆ ਤੁਸੀਂ ਦੱਸੋ?
ਹਾਂਜੀ ਮੈਂ ਵੀ ਵਧੀਆ, ਹੋਰ ਖਾਣਾ ਪੀਣਾ ਹੋ ਗਿਆ ਭੋਜਨ
ਹਾਂਜੀ।
ਮੈਂ ਕਿਹਾ ਜੀ ਭੋਜਨ ਹੋ ਗਿਆ ਤੁਹਾਡਾ
ਨਹੀਂ -ਨਹੀਂ ਜੀ ਹਜੇ ਤਾਂ
ਅ
ਤਿਆਰ ਕਰਨਾ
ਅੱਛਾ ਜੀ ਕੀ ਬਣਾਉਣ ਲੱਗੇ ਅੱਜ
ਬਸ ਬਾਹਰ ਗਏ ਤੇ ਬਾਹਰ ਗਏ ਦੇ ਹੈਗੇ ਹਸਬੈਂਡ ਵਗੈਰਾ ਉਹੀਓ ਕੁਛ ਲਿਆਵਾਂਗੇ ਰਾਤ ਨੂੰ, ਤੇ ਔਲਮੋਸਟ ਬਾਹਰ ਦਾ ਹੀ ਹੁੰਦਾ ਹੈਗਾ।
ਅੱਛਾ ਜੀ, ਫਾਸਟ ਫੂਡ ਜ਼ਿਆਦਾ ਖਾਂਦੇ ਹੋ।
ਹਾਂਜੀ, ਖਾ ਲੈਂਦੇ ਆ ਜੀਭ ਦਾ ਸਵਾਦ ਲੈ ਲੈਂਦੇ ਹਾਂ ਥੋੜਾ ਸ
ਅੱਛਾ ਜੀ।
ਹਾਂਜੀ- ਹਾਂਜੀ, ਹੋਰ ਤੁਸੀਂ ਕੀ ਬਣਾਇਆ ਤੁਹਾਡਾ ਹੋ ਗਿਆ!
ਹਾਂਜੀ ਸਾਡਾ ਹੋ ਗਿਆ ਅਸੀਂ ਛੇਤੀ ਖਾ ਲਈ ਦੀ ਅਸੀਂ ਅਹ ਭਿੰਡੀਆਂ ਬਣਾਈਆਂ ਸੀਗੀਆਂ!
ਅੱਛਾ, ਅੱਛਾ ਭਿੰਡੀਆਂ, ਚਲੋ ਵਧੀਆ, ਹੋਰ ਆਪ ਜੀ ਮੈਰਿਡ ਹੈਗੇ ਉ
ਅ ਨਹੀਂ।
ਅੱਛਾ ਅਨਮੈਰਿਡ ਹੈਗੇ ਓ! ਕਿਸ ਸਾਈਡ ਤੁਸੀਂ?
ਅਸੀਂ ਇੱਧਰ ਦਸੂਏ ਤੋਂ!
ਕਿਧਰੋਂ!
ਦਸੂਹੇ ਤੋਂ
ਦਸੂਹੇ ਤੋਂ, ਇਹ ਕਿੱਧਰ ਕੀ ਪਿੰਡ ਵਗੈਰਾ ਹੈ
ਨਹੀਂ ਸ਼ਹਿਰ ਤੁਸੀਂ ਕਿੱਧਰ ਦੇ ਹੋ
ਅਸੀਂ ਤੇ ਇੱਧਰ ਹਾਂ ਯੂਪੀ ਸਾਈਡ
ਅੱਛਾ ਜੀ, ਅਸੀਂ ਪੰਜਾਬ ਚ ਹਾਂ ਇਧਰ
ਅੱਛਾ ਫਿਰ ਮੈਨੂੰ, ਅੱਛਾ ਫਿਰ ਮੈਂ ਪਹਿਲੀ ਵਾਰੀ ਸੁਣਿਆ ਨਾਂਮ
ਅੱਛਾ ਠੀਕ ਹੈ ਹੋਰ ਚਲੋ ਦੱਸੋ ਦੱਸੋ ਕੋਈ ਸਬਜ਼ੀ ਰੈਸਪੀ ਦੱਸੋ ਕੋਈ ਵਧੀਆ ਚੀਜ਼ ਜਿਹੜੀ ਤੁਸੀਂ ਸਭ ਤੋਂ ਵਧੀਆ ਬਣਾਉਂਦੇ ਹੋ
ਅੱਛੀ ਬਣਾਉਂਦੇ ਹਾਂ ਅਸੀਂ ਸ਼ਾਹੀ ਪਨੀਰ ਹੋ ਗਿਆ ਜਾਂ ਵੈਸੇ
ਤੁਹਾਡੀੇ ਯੂਪੀ ਦੀ ਸਭ ਤੋਂ ਮੱਤਲਬ ਅਹ
ਸਾਡੇ ਇਥੇ ਫੇਮਸ ਚੀਜ਼ ਇੱਥੇ ਹੈਗੀ ਹੈ, ਸਾਡੀ ਮੁਰਾਦਾਬਾਦੀ ਮੱਤਲਬ ਯੂਪੀ ਸਾਈਡ ਜਿਹੜੀ ਹੈਗੀ ਹੈ। ਤੇ ਇੱਕ ਦਾਲ, ਬੜੀ ਫੇਮਸ ਹੈਗੀ ਆ। ਮੂੰਗੀ ਦੀ, ਮੂੰਗੀ ਦੀ ਦਾਲ।
ਅੱਛਾ ਜੀ।
ਹਾਂਜੀ, ਉਹ ਫੇਮਂਸ ਹੈਗੀ ਬੜੀ। ਹੋਰ ਇੱਧਰ ਚਾਪ ਬੜੀ ਫੇਮਂਸ ਹੈਗੀ ਹੈ।
ਉਹ ਕੀ ਹੁੰਦਾ ਹੈ ਜੀ।
ਚਾਪ ਨਹੀਂ ਹੁੰਦੀ, ਜੋ ਮੱਤਲਬ ਉਹ। ਵੱਡੀ ਜਿਹੀ ਹੁੰਦੀ ਹੈਗੀ ਹੈ। ਉਹਨੂੰ ਕੱਟ ਕਰਕੇ ਚਾਪ ਅਫ਼ਗਾਨੀ ਚਾਪ ਵਗੈਰਾ।
ਅੱਛਾ।
ਉਹ ਬੜੀ ਫੇਮਸ ਹੈਗੀ ਏ ਇੱਧਰ ਸਾਈਡ।
ਅੱਛਾ ਜੀ।
ਹਾਂਜੀ, ਉਧਰ ਸਾਈਡ ਕੀ ਹੈਗਾ ਫੇਮਂਸ, ਖਾਣ- ਪੀਣ ਦੇ ਵਿੱਚ।
ਹਾਂਡੇ ਇੱਧਰ ਉੱਧਰ ਜ਼ਿਆਦਾਤਰ, ਲੋਕੀ ਤੁਹਾਨੂੰ ਪਤਾ ਸਾਗ ਵਗੈਰਾ ਵੀ ਪੰਜਾਬ ਦਾ ਮੰਨਿਆ ਗਿਆ ਹੈ।
ਹਾਂਜੀ- ਹਾਂਜੀ।
ਸਾਗ ਮੱਕੀ ਦੀ ਰੋਟੀ ਹੀ।
ਅੱਛਾ, ਉਹ ਤੇ ਫੇਰ ਸਰਦੀਆਂ- ਸੁਰਦੀਆਂ ਤੇ ਯੂਜ ਹੁੰਦੇ ਨੇ। ਵੈਸੇ ਹੁਣ ਕੀ ਚੱਲਦਾ ਪਿਆ ਸੀਜ਼ਨ।
ਹੁਣ ਜਿੱਦਾਂ, ਸਾਰਾ ਕੁੱਛ ਹੀ ਆ।
ਅੱਛਾ- ਅੱਛਾ। ਹੋਰ ਆਪ ਜੀ ਕੀ ਬਣਾ ਲੈਂਦੇ ਹੈਗੇ ਹੋ?
ਮੈਂ ਬਣਾ ਲੈਂਦੀ ਹਾਂ ਥੋੜੀਆਂ ਬਹੁਤੀਆਂ ਸਬਜ਼ੀਆਂ।
ਅੱਛਾ- ਅੱਛਾ। ਮੱਤਲਬ ਫਾਸਟ ਫੂਡ ਵਗੈਰਾ ਵੀ ਜਾਂ ਵੈਸੇ ਵੀ।
ਫਾਸਟ ਫੂੱਡ ਵਗੈਰਾ ਮੈਂ ਘੱਟ ਹੀ, ਬਣਾਉਂਦੀ ਬਾਹਰੋਂ ਹੀ ਲਈਦਾ ਵੈਸੇ ਤਾਂ।
ਅੱਛਾ- ਅੱਛਾ। ਹੋਰ ਆਪ ਜੀ। ਇੱਕਲੇ ਹੋ ਜਾਂ, ਹੋਰ ਵੀ ਕੋਈ ਸਿਸਟਰ ਵਗੈਰਾ ਬ੍ਰਦਰ ਵਗੈਰਾ।
ਹਾਂਜੀ, ਸਿਸਟਰ, ਬ੍ਰਦਰ ਹੈ।
ਅੱਛਾ- ਅੱਛਾ, ਹੋਰ ਪੜਦੇ ਹੋ ਆਪ ਜੀ? ਅੱਛਾ- ਅੱਛਾ। ਹੋਰ ਦੱਸੋ? ਹੋਰ ਘਰ ਸੱਭ ਵਧੀਆ?
ਹਾਂਜੀ।
ਮੌਸਮ ਵਗੈਰਾ ਕੈਸਾ ਚੱਲ ਰਿਹਾ ਉੱਧਰ ਦਾ।
ਵਧੀਆ। ਜਿਹੜੀ ਕੜੀ ਦੀ ਰੈਸਪੀ ਹੁੰਦੀ, ਤੁਸੀਂ ਮੈਨੂੰ ਦੱਸੋ ਕਿੱਦਾਂ ਬਣਾਈ ਦੀ ਹੈ।
ਯਾਰ, ਕੜੀ ਤੇ ਮੈਨੂੰ ਵੀ ਨਹੀਂ ਆਉਂਦੀ।
ਅੱਛਾ।
ਕੜੀ ਤੇ ਮੇਰੀ ਮੰਮਾ ਹੀ ਬਣਾਉਂਦੇ ਹੈਗੇ ਆ। ਇਹ ਸਬ ਔਖੀ ਰੈਸਪੀ ਲੱਗਦੀ ਹੈਗੀ ਸਾਨੂੰ ਕੜੀ ਦੀ। ਵੈਸੇ ਹੈ ਤੇ ਕੁੱਛ ਇੰਨਾ ਕਠਿਨ ਨੀ ਹੈਗਾ। ਥੋੜੀ ਉਹੀ ਬੱਸ ਸਾਰਾ ਹਿਸਾਬ, ਬੱਸ ਉਹ ਬੇਸਣ ਦਾ ਤੇ ਉਹਦਾ ਹੀ ਹੈਗਾ। ਲੈਣ ਲੂਣ ਦਾ ਕਿ ਕਿੰਨਾ ਲੈਣਾ ਹੈਗਾ ਹੈ।
ਹਾਂਜੀ, ਬੇਸਣ ਦਾ ਤੇ ਉਹਦਾ ਵੇ ਵਿੱਚ ਲੱਸੀ ਦਾ।
ਚ ਹਾਂਜੀ- ਹਾਂਜੀ, ਉਹੀ ਦੇਖ। ਣਿਨਾ ਹੈ ਕੀ ਮੱਤਲਬ ਕਿੰਨੀ ਪਾਣੀ ਹੈਗੀ ਏ। ਜ਼ਿਆਦਾ ਪਾ ਤਾ ਵੇਸਣ ਤੇ ਜ਼ਿਆਦਾ। ਕੜਾਹ ਬਣ ਜਾਏਗੀ। ਹਲਕੀ ਪਾਤੀ ਤਾਂ ਥੋੜੀ ਉਹ ਹੈ ਬਸ, ਉਹਦਾ ਹਿਸਾਬ ਨੀ ਆਉਂਦਾ ਬਸ। ਕਿਤੇ ਨਹੀਂ ਹੈਗੀ। ਪਰ ਕਦੇ ਅੱਜ ਤੱਕ ਬਣਾਈ ਨੀ ਹੈਗੀ। ਮੰਮਾ ਹੀ ਬਣਾਉਂਦੇ ਹੈਗੇਂ ਵੈਸੇ ਤੇ ਕੜੀ ਵਗੈਰਾ। ਬਾਕੀ ਹੋਰ? ਜੋ ਨੋਰਮਲ ਸਬਜ਼ੀਆਂ ਹੈਗੀਆਂ ਏ ਟੂ ਜੈਡ ਉਹ, ਸਭ ਬਣਾਂ ਲੈਂਦੇ ਹੈਗੇ ਅਸੀਂ।
ਅੱਛਾ ਜੀ।
ਹਾਂਜੀ- ਹਾਂਜੀ, ਅੱਜ ਕੱਲ ਯੂਟਿਊਬ ਤੋਂ ਬਾਕੀ। ਕਿ ਜੋ ਨਹੀਂ ਸਮਝ ਲੱਗਦੀ ਉਹ, ਯੂਟਿਊਬ ਤੋਂ ਦੇਖ ਲੈਂਦੇ ਹਾਂ। ਐਸੀ ਗੱਲ ਨੀ ਅਗਰ ਕੜੀ ਬਣਾਉਣ ਦਾ ਕਦੀਂ ਮੌਕਾ ਲੱਗਿਆ ਤੇ, ਯੂਟਿਊਬ ਦੇਖ ਕੇ ਬਣਾ ਵੀ ਲਾਂਵਾਗੇ, ਬਸ ਓਹੀ ਉਹੀ ਨਾਂ। ਕਿ ਜੋ ਹੋਰ ਸਬਜ਼ੀਆਂ ਹੁੰਦੀਆਂ ਉਹ ਕੁਆਂਟਿਟੀ ਚਲੋ ਥੋੜੀ ਹੁੰਦੀ ਹੈ। ਜੋ ਕੜੀ ਦੀ ਕੁਆਂਟਿਟੀ ਹੁੰਦੀ ਹੈ ਨਾਂ ਥੋੜੀ ਮਤਲਬ ਬੰਦਾ ਜ਼ਿਆਦਾ ਹੀ ਬਣਾਉਂਦਾ ਹੈਗਾ ਹੈ। ਫਿਰ ਚਾਵਲ ਵਗੈਰਾ ਨਾਲ ਤੇ ਫ਼ਿਰ ਖਾਨੀ ਹੁੰਦੀਂ ਹੈਗੀ ਐ। ਤੋ ਬਸ ਇਸ ਕਰਕੇ ਉਹਦਾ ਥੋੜ੍ਹਾ ਹਿਸਾਬ ਨੀ ਆਂਦਾ ਹਾਏ ਕਿੱਤੇ ਖ਼ਰਾਬ ਨਾ ਹੋ ਜਾਏ ਤੇ ਵੇਸਟ ਜਾਏਂ ਕੀ ਫ਼ਾਇਦਾ ਚੀਜ਼ ਸਾਨੂੰ ਆਂਦੀ ਨੀ ਹੈਗੀ, ਅਸੀਂ ਉਦੋਂ ਚ ਹੱਥ ਕਿਉਂ ਪਾਈਏ।
ਹਾਂਜੀ ਏ ਤੇ ਹੈ।
ਜੋ ਚੀਜ਼ ਆਂਦੀ ਐ, ਉਹ ਅਸੀਂ ਬਨਾਂ ਲੈਂਨੇ ਹੈਗੇ ਆਂ, ਉਹ ਫ਼ਿਰ ਖ਼ਰਾਬ ਹੋ ਗੀ ਫ਼ੇਰ ਉਹ ਖਾਧੀ ਵੀ ਨੀ ਜਾਨੀ ਹੁਣ ਰੋ ਰੋਟੀ ਹੈਗੀ ਉਹਨੂੰ ਹੀ ਲੈਲੋ ਰੋਟੀ ਨੂੰ, ਡਿੰਗੀ ਸਿੱਧੀ ਹੋ ਗਈ ਤੇ ਚਲੀ ਜਾਏਂਗੀ ਅੰਦਰ।
ਜਿਹੜੀ ਮਨਪਸੰਦ ਮਤਲਬ ਚੀਜ਼ ਜਿਹੜੇ ਤੁਸੀਂ ਆਪਣੇ ਹੱਥਾਂ ਨਾਲ ਬਣਾਂਦੇ ਹੋਵੋ। ਤੇ ਸਾਰੇ ਪਸੰਦ
ਮੈਂ ਤੇ ਭਿੰਡੀ ਮੇਰੀ ਫੇਵਰੇਟ ਹੈਗੀ ਐ ਵੈਸੇ।
ਅੱਛਾ ਜੀ, ਉਹ ਕਿੱਦਾਂ ਬਣਾਂਦੇ ਹੋ ਭਰ ਕੇ?
ਭਰ ਕੇ ਵੀ ਬਨਾ ਲੈਂਦੇ ਆ ਜਾਂ ਵੈਸੇ ਨੋਰਮਲੀ ਦਹੀਂ ਪਾ ਕੇ ਵੀ ਬਨਾ ਲੈਂਨੇ ਹੈਗੇ ਆਂ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਅੱਛਾ ਜੀ।
ਹਾਂਜੀ, ਤੁਸੀਂ ਆਪ ਜੀ ਬਨਾਂਦੇ ਹੋ ਕਿ ਮੰਮਾ ਵਗੈਰਾ ਬਨਾਂਦੇ?
ਵੈਸੇ ਤਾਂ ਮੰਮਾ ਈ ਬਨਾਂਦੇ ਐ, ਮੈਂ ਘੱਟ ਵੱਧ ਹੀ ਬਣਾਨੀ।
ਅੱਛਾ-ਅੱਛਾ। ਜੇ ਮੰਮਾ ਏਧਰ ਉੱਧਰ ਕਿੱਥੇ ਗਏ ਹੋਏ ਤਾਂ ਸ਼ਾਇਦ ਤੁਸੀਂ ਬਨਾ ਲੈਂਦੇ ਹੋਣੇ ਹੋ।
ਹਾਂਜੀ-ਹਾਂਜੀ, ਫ਼ੇਰ ਬਣਾਂ ਲਈ ਦਾ ਵਾ।
ਹੂੰ ਤੇ ਤੁਸੀਂ ਵੱਡੇ ਸਿਸਟਰ ਹੈਗੇ ਓ?
ਹਾਂਜੀ।
ਅੱਛਾ-ਅੱਛਾ, ਹੋਰ ਮੌਸਮ ਕੈਸਾ ਉੱਧਰ ਬਾਰਿਸ਼ ਵਗੈਰਾ ਹੋ ਰੀ ਹੈ ਨੀ?
ਨਈ ਜੀ, ਹਜੇ ਤਾਂ ਨੀ ਹੋਈ ਗਰਮੀ ਬੋਤ ਐ।
ਹਾਂਜੀ ਗਰਮੀ ਏਧਰ ਵੀ ਬੜੀ ਹੈਗੀ ਐ।
ਹਾਂਜੀ, ਐ ਤੇ ਹੈਈ ਐ। ਨਹੀਂ ਬਰਸਾਤਾਂ ਤਾਂ ਹੋ ਗਈਆਂ ਸੀਗੀਆਂ ਓਦਾਂ ਹਾਂਜੀ।
ਏਧਰ ਵੀ ਬਸ ਕੁੱਛ ਟਾਈਮ ਪਈਆਂ ਹੈਗੀਆਂ ਦੋ ਤਿੰਨ ਦਿਨ ਫਿਰ ਉਹਦੇ ਬਾਦ ਤੇ ਫ਼ਿਰ ਸਮਝੋ ਬਿਲਕੁਲ ਐਸੇ ਚਿਪ ਚਿਪੀ ਗਰਮੀ ਹੁੰਦੀਂ ਨਾ ਜਿੱਦਾਂ ਹੋਇਆਂ ਦਾ ਹੈ ਮੌਸਮ
ਹਾਂਜੀ।
ਤੇ ਤੇ ਬਸ ਏਈਓ ਈ ਏ, ਕਦੀਂ ਧੁੱਪ, ਕਦੀਂ ਗਰਮੀ, ਕਦੀਂ ਬਾਰਿਸ਼, ਅ ਏਦਾਂ ਈ ਚੱਲ ਰਯਾ ਮੌਸਮ।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
ਹੋਰ ਫਾਸਟ ਫੂਡ ਚੋਂ ਕੀ ਪਸੰਦ ਕਰਦੇਂ ਓ?
ਫਾਸਟ ਫੂਡ ਚ ਸਾਰਾ ਕੁਛ ਪਸੰਦ ਹੈ ਜੀ ਮੋਮੋਸ
ਮੋਮੋਜ਼ ਅੱਛਾ। ਮੋਮੋਜ਼ ਤੇ ਅੱਜ ਕੱਲ ਹਰ ਕੋਈ ਲਾਇਕ ਕਰਦਾ, ਭਾਵੇਂ ਵੱਡਾ ਹੋਏ, ਬਜ਼ੁਰਗ ਹੋਏ। ਬੱਚਾ ਹੋਏ, ਫੇਮਸ ਡਿਸ਼ ਹੈਗੀ ਐ ਮੋਮੋਜ਼।
ਹਾਂਜੀ।
ਯਾ ਤੇ ਫਰਾਾਈ ਖਾ ਲੋ, ਯਾ ਫਿਰ ਵੈਸੇ ਸਟੀਮ ਵਾਲੇ ਖਾ ਲੋ। ਦੋਨੋਂ ਹੀ ਅੱਛੇ ਲੱਗਦੇ ਹੈਗੇ ਐ, ਮੋਮੋਜ਼ ਵਗੈਰਾ ਵੀ ਬਨਾਂ ਲੈਂਦੇ ਹੋ ਘਰ ਨਈ? ਫੇਰ ਓ ਬਾਹਰੋਂ ਹੀ ਖਾਂਦੇ ਐ, ਅੱਛਾ-ਅੱਛਾ। ਹੋਰ ਫਾਸਟ ਫੂਡ ਚ, ਕੀ ਬਣਾ ਲੈਂਦੇ ਹੋ ਚੌਮਿਨ, ਵਗੈਰਾ? ਬਰਗਰ, ਵਗੈਰਾ ਹਾਂ ਤੇ ਨੋਰਮਲੀ ਬਣ ਜਾਂਦਾ ਹੈਗਾ, ਕੀ ਬੱਚੇ ਵੀ ਅੱਜ ਕੱਲ ਇਹੀ ਚੀਜ਼ਾਂ ਪਸੰਦ ਕਰਦੇ, ਨਾਲ ਦਾਲ ਸਬਜ਼ੀ ਰੋਟੀ ਇਹਨਾਂ ਨੂੰ ਪਸੰਦ ਹੀ ਨਹੀ ਆਉਂਦਾ, ਸਾਡੇ ਆਪ ਹੁਣ ਮੇਰੇ ਬੇਟੇ ਹੈਗੇ, ਉਹ ਸਕੂਲ ਵਗੈਰਾ ਜਾਂਦੇ, ਤੇ ਉਹਨਾਂ ਦਾ ਹੁੰਦਾ ਹੈਗਾ ਕਿ ਮੰਮਾ ਕੁਛ ਅੱਛਾ ਜਿਹਾ, ਮਿਲ ਜਾਏ ਲੰਚ ਦੇ ਵਿੱਚ, ਕੁਛ ਅੱਛਾ ਜਿਹਾ ਮਿਲ ਜਾਏ
ਹਾਂਜੀ-ਹਾਂਜੀ, ਇਹ ਤਾਂ ਹੈ ਈ।
ਬਸ ਫੇਰ ਏਈਓ ਸੋਚ ਵਿਚਾਰ ਰਹਿੰਦੀ ਹੈਗੀ ਏ ਕਿ ਕੀ ਦਈਏ ਇਹਨਾਂ ਨੂੰ ਕੀ ਮਤਲਬ ਟਾਈਮ ਨਾਲ ਵੀ ਲੇਟ ਆਂਦੇ ਹੈਗੇ ਐ ਤੇ ਕੁੱਛ ਅੱਛਾ ਹੈਲਦੀ ਤਾਜਾ ਇਹਨਾਂ ਨੂੰ, ਫਾਸਟ ਫੂਡ ਤੇ ਠੰਡਾ ਹੋ ਜਾਂਦਾ ਏ
ਹਾਂਜੀ- ਹਾਂਜੀ।
ਇਹ ਤੇ ਹੈ, ਉਹ ਵੈਸੇ ਕੁਛ ਦੋ ਰੋਟੀ ਰੋਟੀਆ ਸਬਜ਼ੀਆਂ ਤੋਂ, ਇੰਨਾ ਪਓ ਟਿਫਨ ਸਮਝੋ ਵਾਪਸ ਹੀ ਆਉਂਦਾ ਹੈਗਾ ਹੈ
ਮੇਰੇ ਹੱਥ ਦੇ, ਮੇਰੇ ਘਰ ਦੇ ਜਿਆਦਾ ਅਹ ਕਰੇਲੇ ਪਸੰਦ, ਕਰਦੇ ਆ ਮੈਂ
ਹਾਂ, ਹਾਂਜੀ ਕਰੇਲੇ ਦੇ ਤੁਸੀਂ ਕਿੱਦਾਂ ਹੋਰ ਕੀ ਕੀ ਭਰਦੇ ਹੋ, ਮਸਾਲੇ ਵਗੈਰਾ
ਮਤਲਬ ਜਿੱਦਾਂ ਮੈਂ ਪਹਿਲਾਂ ਕਰੇਲੇ, ਕੱਟ ਲ ਮਤਲਬ ਧੋ ਲੈ ਧੋ ਕੇ ਛਿੱਕੜ ਲਾ ਕੇ ਫ਼ਿਰ ਉਹਦੇ ਵਿੱਚ ਗੱਬ ਚੀਰਾ ਪਾ ਕੇ ਤੇ ਸਾਰਾ ਮਤਲਬ ਬੀ ਕੱਢ ਕੇ ਲੂਣ ਪਾ ਦੇਣੇ ਹਾਂਜੀ, ਨਮਕ ਵਗੈਰਾ ਪਾ ਕੇ ਉਹ ਜਿੱਦਾਂ, ਮਸਾਲਾ ਸਾਰਾ ਕਰ ਲੈਣਾ, ਪਿਆਜ ਮੈਂ ਚੋਪ ਕਰਦੀ ਹਾਂ ਤੇ ਬਾਕੀ ਕਿਸੀ ਦਾ, ਗ੍ਰਾਇੰਡ ਕਰ ਲੈਂਣੀ ਆਂ ਹਾਂਜੀ।
ਅੱਛਾ ਗ੍ਰੈਂਡ ਵਾਲੀਆਂ, ਕਿਹੜੀਆਂ ਚੀਜ਼ਾਂ ਹੁੰਦੀਆਂ ਓਦੇ ਚ
ਜਿਦਾ ਗ੍ਰਾਇੰਡ, ਟਮਾਟਰ ਹੋ ਗਿਆ, ਅਦਰਕ ਹੋ ਗਿਆ, ਇਹ ਸਾਰਾ ਗ੍ਰਾਇੰਡ ਹੀ ਕਰਨਾ
ਨਹੀਂ, ਇਹ ਸਭ ਚੀਜ਼ਾਂ ਨਹੀਂ ਪਾਉਂਦੀ ਮੈਂ
ਅੱਛਾ ਜੀ, ਫੇਰ ਇਏਦਾਂ ਬਹੁਤ ਵਧੀਆ ਬਣਦੇ ਆ, ਨਾ ਜਿੱਦਾਂ ਇਸ ਤਰੀਕੇ ਨਾਲ ਅਸੀਂ ਬਣਾਣੇ ਹਾਂ, ਮੈਂ ਵੀ ਵੈਸੇ ਯੂਟਿਊਬ ਤੋਂ, ਮੈਨੂੰ ਵੀ ਕੁਕਿੰਗ ਬਿਲਕੁਲ ਨਈ, ਆਉਂਦੀ ਸੀ। ਤੇ ਜਿਹੜੇ ਮੇਰੇ ਪਿਓਸੇ, ਸੀ ਨਾ ਤੇ ਮੈਂ ਮਤਲਬ ਕੈਨੇਡਾ ਗਈ ਸੀਗੀ, ਅਤੇ ਉੱਥੇ ਫਿਰ ਉਹਨਾਂ ਨੇ ਮੈਨੂੰ ਜਿੱਦਾਂ ਥੋੜ੍ਹਾ -ਬਹੁਤਾ ਸਿਖਾਇਆ ਮਤਲਬ ਕਿ, ਇਏਦਾਂ ਯੂਟਿਊਬ ਚ ਦੱਸਿਆ ਹੋਵੇ ਜਿੱਦਾਂ ਬਹੁਤ
ਅੱਛੇ ਮਤਲਬ, ਹਜੇ ਤੁਹਾਡੀ ਮੈਰਿਜ? ਨਹੀਂ ਹੋਈ ਹੈਗੇ
ਹਾਂਜੀ- ਹਾਂਜੀ ਮੈਰਿਜ ਨਹੀਂ ਹੋਈ ਅਤੇ ਫਿਰ, ਉਹਨਾਂ ਨੇ ਮੈਨੂੰ, ਦੱਸਿਆ ਸੀ। ਹਾਂਜੀ, ਫਿਰ ਉਹ ਤੋਂ ਬਾਅਦ ਜਿੱਦਾਂ ਮੈਂ ਹਾਂਜੀ- ਹਾਂਜੀ ਉੱਥੇ- ਉੱਥੋਂ ਹੀ ਸਿੱਖਿਆ ਵੈਸੇ ਮੈਨੂੰ ਕੁਕਿੰਗ ਇੰਡੀਆ ਆਉਂਦੀ ਨਹੀਂ ਸੀਗੀ, ਜਦੋਂ ਮੈਂ ਮਤਲਬ ਮੈਂ ਬਾਹਰ ਗਈ ਸੀ ਨਾ, ਉਦੋਂ ਮੈਨੂੰ ਕੁਕਿੰਗ ਨਈ ਆਉਂਦੀ ਸੀ, ਫਿਰ ਉਹਨਾਂ ਨੇ
ਨਹੀਂ, ਅਸੀਂ ਤੇ ਹੀ ਨੋਰਮਲ ਜਿੱਦਾਂ ਬਨਾਣੇ, ਤੁਸੀਂ ਕਿਹਾ, ਵੀ ਕੱਟ ਕਰਕੇ ਛਿਲ਼ ਕੇ ਨਮਕ ਪੜਤਾ ਫ਼ਿਰ ਅਸੀਂ ਉਹ ਗੰਡਿਆਂ ਨੂੰ ਏਦਾਂ, ਮੋਟੇ -ਮੋਟੇ ਸਲਾਈਸ
ਫੇਿਰ ਉਹਨਾਂ ਨੇ, ਜਿੱਦਾਂ ਮਤਲਬ ਮੈਨੂੰ ਦੱਸਿਆ ਸੀਗਾ ਵੀ, ਏਦਾਂ ਯੂਟਿਊਬ ਦੇਖ ਫਿਰ ਮੈਂ ਨਾ, ਇੱਕ ਦੋ ਵਾਰੀ ਟਰਾਈ ਕੀਤਾ ਤੇ, ਫਿਰ ਮਤਲਬ ਮੈਨੂੰ, ਆਉਣ ਲੱਗ ਪਈਆਂ ਚੀਜ਼ਾਂ ਪਰ ਮੈਂ ਇੱਕ ਵਾਰੀ, ਆਲੂ ਦੀ ਰੋਟੀ ਵੀ ਟਰਾਈ ਕੀਤੀ ਸੀ, ਪਰ ਮੈਨੂੰ
ਅੱਛਾ, ਉਹ ਫੱਟ -ਫੁੱਟ ਜਾਂਦੀ ਹੈਗੀ ਨਾ ਨਹੀਂ ਅਸੀਂ ਫੇਰ ਹੁਣ ਆਲੂ ਦੀ ਰੋਟੀ ਬਣਾਣੇ ਨਾ, ਮੇਰੇ ਕੋਲ ਵੀ ਨੀ ਬਣਦੀ ਹੈਗੀ, ਤੇ ਫੇ ਮੇਰੀ ਮੰਮਾ ਨੇ ਇੱਕ ਨਿਊ ਟ੍ਰਿਕ ਕਹਿ ਸੀਗੀ, ਤੁਸੀਂ ਦੋ ਛੋਟੇ ਪੇੜੇ ਲਲੋ
ਅੱਛਾ ਜੀ
ਹਾਂਜੀ, ਤੇ ਉਹਦੇ ਚੋਂ ਥੋੜੀ ਜਿ ਜੋ ਆਪਣੀ ਸਟਫਿੰਗ ਹੈਗੀ ਆ, ਉਹਨੂੰ ਪਾ ਕੇ ਨਾ, ਰੋਟੀ ਛੋਟੀ ਜਿਹੀ ਰੋਟੀ ਤੇ ਵੇਲੋ ਲਉ ਦੌ ਪੇੜਿਆਂ ਦੇ, ਛੋਟੇ-ਛੋਟੇ ਉਹ ਚ ਤੁਸੀਂ ਸਟਫ ਫਿਰ ਭਰੋ ਜੋ ਤੁਸੀਂ ਪਰਰਾਠਾ ਬਣਾਣਾ, ਕਿਸੇ ਵੀ ਚੀਜ਼ ਦਾ ਹੋਏ, ਏ ਟੂ ਜੈਡ ਆਲੂ ਤੋਂ ਰਿਲੇਟ ਤੇ ਕੋਈ ਵੀ, ਪਨੀਰ ਦਾ ਹੋਏ ਕੋਈ ਵੀ, ਚੀਜ਼ ਦਾ ਹੋਏ, ਉਹਨੂੰ ਤੁਸੀਂ ਭਰ ਕੇ ਪੇੜਾ, ਫੇਿਰ ਉਹਨੂੰ ਹਾਂਜੀ ਡਬਲ ਕਰਕੇ ਮੈਂ ਬਣਾਉਦੇ ਹੈਗੇ ਆ ਉਹ, ਸਿੰਗਲ ਤੇ ਮੇਰੀ ਵੀ ਪੜ ਜਾਂਦੀ ਹੈ-।
ਹੁਣ ਮੈਂ ਇੰਡੀਆ ਜਦੋ ਆਣੀ ਮੈਂ ਸਿੱਖ, ਸਿੱਖ ਕੇ ਜਾਊਂਗੀ ਮਤਲਬ ਜਿੱਦਾਂ ਪਰੌਂਠੇ ਵਗੈਰਾ ਮੈਨੂੰ
ਕਿੱਥੇ ਹੈਗੇ ਤੁਹਾਡੇ ਫਿਉ
ਹਾਂਜੀ, ਉਹ ਬਾਹਰ ਹੀ ਹੈ। ਹਾਂਜੀ, ਫੇਰ ਮੈਂ ਸਿੱਖਾਂਗੀ। ਕੜੀ ਇੱਕ ਵਾਰੀ ਮੈਂ ਟਰਾਈ ਕੀਤੀ ਸੀ ਬਟ ਮੇਰੇ ਤੋਂ ਨਹੀਂ ਸਹੀ ਬਣੀ ਸੀ। ਹਾਂਜੀ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਠੀਕ ਹੈ, ਹਾਂਜੀ- ਹਾਂਜੀ ਠੀਕ